ਹੈਲੋ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਕਿਆ ਹੋ ਹੈਲੋ ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਬਸ ਵਧੀਆ ਜੀ ਤੁਹਾਡੀ ਆਵਾਜ਼ ਨ ਨੀ ਆ ਰਹੀ ਸੀ ਪਹਿਲਾ।
ਅੱਛਾ ਉਹ ਨੈਟਵਰਕ ਇਸ਼ੂ ਸੀ ਨਾ ਤਾਂ ਕਰਕੇ।
ਅੱਛਾ ਹੋਰ ਸਭ ਵਧੀਆ।
ਹਾਂਜੀ ਸਭ ਵਧੀਆ ਤੁਹਾਡੇ ਦੱਸੋ।
ਹਾਂਜੀ ਸਭ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ।
ਅੱਛਾ ਮੈਂ ਮਤਲਬ ਕਿ ਨਾ ਜਿਵੇਂ ਆਪਣੇ ਪਰਿਵਾਰ ਚ ਵਿਆਹ ਅਹ ਸ਼ਾਦੀਆਂ ਦੇ ਫੰਕਸ਼ਨ ਬਾਰੇ ਗੱਲ ਕਰਾਂਗੀ ਤੁਹਾਡੇ ਨਾਲ।
ਹਾਂਜੀ-ਹਾਂਜੀ ਦੱਸੋ।
ਜਿਵੇਂ ਮਤਲਬ ਤੁਹਾਡੇ ਕਿਸ ਤਰ੍ਹਾਂ ਦੇ ਵੀ ਰਸਮਾਂ ਰਿਵਾਜਾਂ ਹੁੰਦੀਆਂ ਨੇ।
ਬਸ ਸਾਡੇ ਤਾਂ ਜੀ ਪਹਿਲਾਂ ਦੇਖੋ ਅਹ ਪਹਿਲੇ ਜਿਵੇਂ ਕਹਿ ਨਾਮ ਕਿ ਅ ਪਹਿਲੇ ਵੇਖਾ-ਵੇਖੀ ਹੁੰਦੀ ਮਤਲਬ ਕੁੜੀ ਮੁੰਡਿਆਂ ਨੂੰ ਵੇਖਦੇ ਨੇ ਹਨਾ ਸਭ ਤੋ ਪਹਿਲਾਂ ਇਹ ਚੀਜ਼ ਹੁੰਦੀ ਹੈ ਪਹਿਲੇ ਕਰਦੇ ਜਿਹੜੇ ਅ ਦੋਵੇਂ ਕਰਦੇ ਨੇ ਉਹ ਪਹਿਲੇ ਮੁੰਡੇ ਕੁੜਿਆਂ ਨੂੰ ਮਿਲਾਉਂਦੇ ਨੇ ਗੱਲ ਉਹਨਾਂ ਦੇ ਆਪਸ ਵਿੱ ਪਸੰਦ ਹੁੰਦੀ ਹੈ ਪਹਿਲਾਂ।
ਹਾਂਜੀ
ਹੈ ਨਾ ਪਹਿਲੇ ਉਹ ਪੱਕਾ ਕਰਦੇ ਕਿ ਭਾਈ ਉਹਨਾਂ ਨੂੰ ਕੁੜੀ ਪਸੰਦ ਹੈ ਜਾਂ ਮੁੰਡਾ ਪਸੰਦ ਹੈ ਕੁੜੀ ਨੂੰ ਇਸ ਤਰ੍ਹਾਂ ਜਦ ਗੱਲ ਪੱਕੀ ਹੋ ਜਾਂਦੀ ਹੈ ਫਿਰ ਜਿਹੜੇ ਅੱਗੇ ਜਿਹੜੇ ਘਰਦੇ ਹੁੰਦੇ ਨੇ ਉਹ ਅੱਗੇ ਜਿਹੜੀ ਦੀ ਡੇਟ ਫਿਕਸ ਕਰਦੇ ਨੇ ਕਿ ਰਿੰਗ ਸੈਰੇਮਨੀ ਦੀ ਕਹਿ ਲੋ। ਹੈਨਾ ਅੱਗੇ ਫਿਰ ਰ ਰਿੰਗ ਸੈਰੇਮਨੀ ਕਰਦੇ ਨੇ ਫਿਰ। ਫਿਰ ਉਸ ਤੋਂ ਬਾਦ ਫਿਰ ਜਿਹੜਾ ਅੱਗੇ ਫਿਰ ਵਿਆਹ ਦੀ ਤਰੀਕ ਜਿਹੜੀ ਪੱਕੀ ਕਰਦੇ ਨੇ ਕਿ ਬਈ ਕਈਆਂ ਕਰਦੇ ਇਸ ਤਰ੍ਹਾਂ ਹੁੰਦਾ ਨਾ ਕਿ ਕਈ ਗੋਦਪਰਾਈ ਵੀ ਕਰਦੇ ਨੇ ਕਈ ਸਾਡੇ ਇੱਧਰ।
ਅੱਛਾ
ਹਾਂਜੀ ਮਤਲਬ ਰਿੰਗ ਸੈਰੇਮਨੀ ਤੋਂ ਬਾਦ ਆਹੋ ਹਾਂਜੀ ਵਿਆਹ ਤੋਂ ਪਹਿਲਾਂ ਕਰਦੇ ਨੇ, ਗੋਦ ਪਰਹੀ ਕਰਦੇ ਨੇ ਸਾਡੇ ਤੇ ਮਤਲਬ ਅਹ ਮੁੰਡੇ ਵਾਲੇ ਕੁੜੀ ਦੇ ਘਰ ਜਾਂਦੇ ਨੇ ਕੁੜੀਆਂ ਦੇ ਘਰ ਜਾਂਦੇ ਨੇ। ਉਹੀ ਮਤਲਬ ਸਾਰਾ ਅਰੇਂਜਮੈਂਟ ਉਹੀ ਕਰਦੇ ਨੇ ਕੁੜੀ ਵਾਲੇ ਕਰਦੇ ਨੇ ਆਪਣੇ ਘਰ ਕਰਦੇ ਨੇ ਉਹ ਗੋਦਪਰਾਈ। ਇਸ ਤਰ੍ਹਾਂ ਹੁੰਦਾ ਸਾਡੇ ਫਿਰ ਉਸ ਤੋਂ ਬਾਦ ਫਿਰ ਵਿਆਹ ਦੀ ਤਰੀਕ ਤ ਪੱਕੀ ਹੁੰਦੀ ਹੈ। ਫੇਰ ਸ਼ਗਨ ਜਾਂਦਾ ਸ਼ਗਨ ਜਾਂਦਾ ਆਗਾ ਦੋ-ਚਾਰ ਪਹਿਲਾਂ ਮਤਲਬ ਜਿਸ ਤਰ੍ਹਾਂ ਕਰਦੇ ਡਿਸਾਈਡ ਕਰਦੇ ਨੇ ਦੋ-ਚਾਰ ਦਿਨ ਪਹਿਲਾਂ ਸ਼ਗਨ ਜਾਂਦਾ ਹੈ ਤੇ ਉਹ ਲੈ ਕੇ ਕਰਕੇ ਜਾਂਦੇ ਨੇ ਕੁੜੀ ਵਾਲੇ ਮੁੰਡੇ ਦੇ ਘਰ। ਸ਼ਗਨ ਲੈ ਕੇ ਜਾਂਦੇ ਨੇ ਫਿਰ ਉਹ ਫਿਰ ਮੁੰਡੇ ਵਾਲੇ ਬਰਾਤ ਲੈ ਕੇ ਆਉਂਦੇ ਨੇ ਫਿਰ ਇਸ ਤਰ੍ਹਾਂ ਫਿਰ ਇਹ ਕੰਮ ਹੁੰਦਾ ਜੀ ਸਾਡੇ, ਤੁਹਾਡੇ ਇੱਧਰ ਕਿੱਦਾਂ
ਸਾਡੇ ਵੀ ਸੇਮ ਹੀ ਹੈ। ਬਸ ਉਹ ਸਾਡੀ ਗੋਦ ਭਰਾਈ ਆਲੀ ਉਹ ਮਤਲਬ ਰਸਮ ਮੈਂ ਨੀ ਸੁਣਿਆ ਮੈਂ ਤੁਹਾਡੇ ਤੋਂ ਹੀ ਸੁਣਿਆ ਵੀ ਪਹਿਲਾਂ ਹੁੰਦੀ ਹੈ।
ਨਹੀਂ ਇਹ ਆਮ ਨੀ ਗੀ, ਇਹ ਮਤਲਬ ਸਾਡੇ ਇੱਧਰ ਆਮ ਨੀ ਗੀ ਜਿਹਵੇਂ ਕੋ ਇੱਛਾ ਹੈ ਕਿ ਜੇਮ ਜੇ ਕੋਈ ਜਾਦੇ ਖਰਚ ਕਰਨ ਵਾਲੇ ਜਿਹੜੇ ਕਰਦੇ ਨੇ। ਜਾਂ ਉਹ ਉਹਨਾਂ ਦੀ ਸੋਚ ਕਿ ਬਈ ਅਸੀਂ ਖੁਸ਼ੀ ਕਰਨੀ ਵੱਧ ਖੁਸ਼ੀ ਕਰਨੀ ਹੈ ਤਾਂ ਉਹ ਕਰ ਲੈਂਦੇ ਨੇ ਬਾਕੀ ਆਮ ਨੇ ਗ ਮਤਲਬ ਹਰ ਕੋਈ ਨੀ ਕਰਦਾ ਇਸਰਾ।
ਹਾਂਜੀ ਤੇ ਅੱਜ ਕੱਲ੍ਹ ਦਾ ਵੈਸ ਅਸੀਂ ਜਿਵੇਂ ਇੱਕ-ਦੋ ਫੰਕਸ਼ਨ ਹੀ ਕਰਦੇ ਹਾਂ ਨਾ ਉਹ ਫੇਰ ਕਿਸੇ ਕੋਲ ਟਾਈਮ ਹੀ ਨੀ ਹੈਗਾ। ਟਾਈਮ ਦੇ ਹਿਸਾਬ ਨਾਲ
ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਜ ਕੱਲ ਨਾ ਕਿਸੇ ਕੋ ਟਾਈਮ ਹੈਗਾ ਨਾ ਦੇਖੋ ਫਿਰ ਆ ਇੰਨਾ ਆਣਾ ਜਾਣਾ ਬਾਰ ਵਾਰ ਆਈਏ ਜਾਈਏ ਤੇ ਔਖਾ ਹੋ ਜਾਂਦਾ ਹੈਗਾ ਕਿਉਂਕਿ ਬੱਚੇ ਮੇਨ ਦੇਖੋ। ਜਦ ਤੱਕ ਬੱਚੇ ਨਾ ਹੋਣ ਪਿਆ ਸਕਦੇ ਜਦ ਤੱਕ ਆਨੰਦ ਵੀ ਨਹੀਂ ਆਉਂਦਾ ਹਨਾ ਮਜ਼ਾ ਨਹੀਂ ਆਂਦਾ ਤਦ ਤੱਕ ਤੇ ਬੱਚਿਆਂ ਦੀ ਛੁੱਟੀ ਤੇ ਦੇ ਹਿਸਾਬ ਨਾਲ ਹੀ ਬੰਦਾ ਅਗੇ ਤਰੀਕਾ ਰੱਖਦਾ ਕਿ ਬਾਈ ਇਸ ਤਰ੍ਹਾਂ ਫਲਾ ਤਰੀਕ ਨੂੰ ਇਹ ਕਰਨਾ ਹੈਗਾ ਬਈ ਕਰਨਾ ਹੈਗਾ ਤੇ ਬਾਰ ਬਾਰ ਤਾਂ ਛੁੱਟੀਆਂ ਮਿਲਦੀਆਂ ਨੀ।
ਹਾਂਜੀ, ਹੁਣ ਸਾਡੇ ਜਿਵੇਂ ਬਜ਼ੁਰਗ ਨੇ ਉਹ ਦੱਸਦੇ ਵੀ ਸਾਡੇ ਵਿਆਹਵਾਂ ਚ ਤਾਂ ਬੱਸਾਂ ਭਰ ਭਰ ਕੇ ਜਾਂਦੀਆਂ ਸੀ। ਤੇ ਮਤਲਬ ਸਾਰੇ ਇਕੱਠੇ ਹੋ ਕੇ ਜਾਂਦੇ ਸੀ ਵੀਹ ਵੀਹ ਮਹੀਨੇ ਮਹੀਨੇ ਪਹਿਲਾਂ ਜਿਵੇਂ ਆ ਜਾਂਦੇ ਸੀ, ਜਿਨਾਂ ਦੇ ਵਿਆਹ ਹੁੰਦੇ ਸੀ
ਤਾਂ ਹੀ ਸਾਡੇ ਵੀ ਸਾਡੇ ਵੀ ਇਸ ਤਰ੍ਹਾਂ ਹੀ ਹੁੰਦਾ ਸੀ।
ਅੱਛਾ ਹੁਣ ਤਾਂ ਮਤਲਬ ਵੀ ਸੱਤ ਦਿਨਾਂ ਚ ਜਿਵੇਂ ਸਾਰਾ ਕੁੱਝ ਹੀ ਕਰ ਦਿੰਦੇ ਹੈ।
ਹਾਂਜੀ ਬਿਲਕੁਲ ਪੈ ਮੈਂ ਸਾਡੇ ਜਿਹੜੇ ਮਤਲਬ ਭੂਆ ਜੀ ਨਾ ਉਹ ਦੱਸਦੇ ਹੁੰਦੇ ਸੀ ਕਿ ਪਹਿਲਾਂ ਨਾ ਬਈ ਮਹੀਨਾ ਮਹੀਨਾ ਪਹਿਲਾਂ ਨਾ ਤਿਆਰੀਆਂ ਕਰਦੇ ਸਨ, ਮਤਲਬ ਜਿਵੇਂ ਚੱਕੀ ਹੁੰਦੀ ਸੀ ਨਾ ਚੱਕੀ ਉਹ ਆਟਾ ਪੀਣ ਵਾਲੀ ਹੁੰਦੀ ਸੀ ਪਹਿਲਾਂ ਉਹ ਤੋਂ ਆਟਾ ਪੀਸਦੇ ਪਹਿਲੇ ਮਸ਼ੀਨਾਂ ਨੀ ਹੁੰਦੇ ਸੀ ਜਿਹੜੇ ਇਹ ਆਟਾ ਹੁੰਦੇ ਨੇ ਇਹ। ਪਹਿਲਾਂ ਹੱਥੀ ਨਾਲ ਹੀ ਸਾਰਾ ਕੁੱਝ ਤਿਆਰੀ ਕਰਦੇ ਸਨ ਤੇ ਮਹੀਨਾ ਮਹੀਨਾ ਪਹਿਲੇ ਪਰ ਤਿਆਰੀ ਕਰ ਲੈਣੀ, ਤੇ ਆਪਣਾ ਸਾਰੇ ਘਰ ਦੇ ਮਹਿਮਾਨ ਆ ਜਾਣੇ, ਕਿਉਂਕਿ ਨੀ ਇਹਨਾ ਪੜਾਈ ਲਿਖਾਈ ਦਾ ਜ਼ੋਰ ਨੀ ਹੁੰਦਾ ਸੀ ਬੱਚਿਆਂ ਤੇ, ਤੇ ਫੁਲ ਕੋਈ ਟੈਸ਼ਨ ਨਹੀਂ ਹੁੰਦੀ ਸੀ ਇੰਨੀ ਨਾ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਪਹਿਲੇ ਹੀ ਲੋਕੀ ਬੜਾ ਇੰਤਜ਼ਾਮ ਕਰਦੇ ਸੀ ਬੜੀ ਖੁਸ਼ੀਆਂ ਮਨਾਉਂਦੇ ਸੀ ਪਹਿਲੇ ਮਤਲਬ ਲੋਕਾਂ ਚ ਪਿਆਰ ਹੁੰਦਾ ਸੀ ਹਨਾ। ਅਤੇ ਬੜਾ ਖੁਸ਼ੀਆਂ ਬੜਾ ਆ ਆਪਸ ਦਾ ਪਿਆਰ ਹੁੰਦਾ ਸੀ ਨਾਲੈ ਫਿਰ ਕੋਈ ਨੀ ਸੋਚਦਾ ਕਿ ਸਾਡੇ ਘਰ ਆ ਗਏ ਸਾਨੂੰ ਇਹ ਆ ਸਾਡੇ ਘਰ ਪਰੇਸ਼ਾਨੀ ਹੈਗੀ ਅ ਆ ਇਹ ਚੀਜ਼ ਨਹੀਂ ਹੈਗੀ ਉਹ ਚੀਜ਼ ਨਹੀਂ ਇਸ ਤਰ੍ਹਾਂ ਨਹੀਂ ਲੋਕੀ ਸੋਚਦੇ ਹੁੰਦੇ ਸੀ ਕਿ ਕੋਈ ਆ ਗਿਆ ਤਾਂ ਕੋਈ ਗੱਲ ਨਹੀਂ ਕੋਈ ਪਹਿਲ ਸਾਰੇ ਕਿਸਾਨੀ ਹੀ ਹੁੰਦੇ ਸੀ ਸਾਰੇ ਲੋਕ ਪਿੰਡਾਂ 'ਚ
ਹਾਂਜੀ, ਤੇ ਹੁਣ ਤਾਂ ਮਤਲਬ ਹਾਂ ਮਹਿੰਗਾਈ ਦਾ ਹੈ ਨਾ ਤਾਂ ਕਰਕੇ ਹੈ ਨਹੀਂ ਤਾਂ ਵੈਸੇ ਤਾਂ ਵੀ ਸਾਰਿਆਂ ਨੂੰ ਸ਼ੌਂਕ ਹੀ ਹੁੰਦਾ ਹੈ, ਵਿਆਹਵਾਂ ਚ ਜਾਣ ਦਾ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਨਹੀਂ ਪਹਿਲਾਂ ਜਿਹੜਾ ਪਹਿਲਾਂ ਜੀ ਆਅ ਮਾਹੌਲ ਸੀ ਨਾ ਪਹਿਲਾਂ ਹੋਰ ਵੱਖਰਾ ਸੀ ਪਹਿਲੇ ਤਾਂ ਲੋਕੀ ਇਸ ਤਰ੍ਹਾਂ ਨਹੀਂ ਕਰਦੇ ਹੁੰਦੇ ਜਿਵੇਂ ਅੱਜ ਕੱਲ੍ਹ ਕਰਦੇ ਨੇ ਅੱਜ ਕੱਲ ਤਾਂ ਦੋ ਚਾਰ ਦਿਨ ਬਾ ਬਾਅਦ
ਕਿਆ ਨਾ ਹੁਣ
ਹਾਂ ਲੜਾਈਆਂ ਵਧੀਆ ਨੇ, ਮਹਿੰਗਾਈ ਹੋ ਗਈ ਹੈਗੀ ਫੇਰ ਇੰਤਜਾਮ ਇੰਨਾ ਨੀ ਹੁੰਦਾ ਬੰਦਾ ਦੇਖੋ ਅੱਜ ਕੱਲ੍ਹ ਘਰ ਛੋਟੇ ਹੋ ਗਏ ਅਗਰ ਕੋਈ ਅਗਰ ਮੁਸ਼ਕਿਲਾਂ ਦਸ ਘਰ ਦੇ ਅੰਦਰ ਜੀਅ ਆ ਜਾਨ ਤੇ ਉਹ ਹੋ ਜਾਂਦਾ ਅਹਮੋਂ ਸਾਹਮਣਾ
ਹਾਂਜੀ।
ਪਹਿਲੇ ਤਾਂ ਖੁੱਲਾ ਹੁੰਦਾ ਸੀ ਵਿਹੜਾ ਖੁੱਲ੍ਹਾ ਜਿੱਥੇ ਮਰਜ਼ੀ ਮੰਜਾ ਪਾ ਲਓ, ਜਿੱਥੇ ਮਰਜ਼ੀ ਉੱਥੇ ਛੱਤੇ ਲ ਬੱਚੇ ਨੂੰ ਲੇਟਾ ਦਿੰਦੇ ਸੀ। ਕੁਝ ਇਥੇ ਲੇਟ ਜਾਓ ਕੁਝ ਇਧਰ ਲੇ ਜਾਓ ਇਸ ਤਰ੍ਹਾਂ ਸੋ ਜਾਓ ਇਸ ਤਰ੍ਹਾਂ ਬੜਾ ਖੁੱਲਾ ਡੁੱਲਾ ਹੁੰਦਾ ਸੀ, ਤੇ ਕੋਈ ਟੈਨਸ਼ਨ ਨਹੀਂ ਹੁੰਦੀ ਸੀ। ਤੇ ਹੁਣ ਤਾਂ ਤਾ ਹਾਂਜੀ।
ਤੇ ਵੈਸੇ ਵੀ ਸਾਡੇ ਘਰ ਦੇ ਤਾਂ ਐਵੇ ਸੋਚਦੇ ਆ ਵੀ ਮਤਲਬ ਮੈਂ ਹਲੇ ਅਨਮੈਰਿਡ ਆ ਤਾਂ ਕਰਕੇ ਮੈਨੂੰ ਕਹਿੰਦੇ ਵੀ ਤੇਰਾ ਵਿਆਹ ਤਾਂ ਨਾ ਅਸੀਂ ਪੈਲਿਸ ਚ ਹੀ ਕਰ ਦਾ ਗੇ ਤੈਨੂੰ ਇੱਥੋਂ ਹੀ ਤੋਰ ਦਾਂਗੇ, ਘਰ ਚ ਤੈਨੂੰ ਲੈ ਕੇ ਹੀ ਨੀ ਆਵਾਂਗੇ ਬਾਅਦ ਚ ਸਾਰਾ ਦਿਨ ਛੇੜਦੇ ਐ।
ਮ ਮਜ਼ਾਕ ਕਰਦੇ ਹੋਣੇ ਨਾ ਇਸ ਤਰ੍ਹਾਂ ਹੀ ਕਰਕੇ ਦੇਖੋ ਇਸ ਤਰ੍ਹਾਂ ਮਾਂ ਪਿਓ ਤਾਂ ਖੁਸ਼ੀ ਕਰਦੇ ਨੇ ਬੱਚੇ ਲਈ ਬੜੀ ਖੁਸ਼ੀ ਕਰਦੇ ਨੇ, ਹਾਂਜੀ ਠੀਕ ਐ ਜੀ ਹਾਂਜੀ
ਜਗ੍ਹਾ ਵੀ ਹੁੰਦੀ ਆਂ ਨਾ ਤਾਂ ਕਰਕੇ ਵੀ ਇੰਨਾ ਵੱਡਾ ਪਰਿਵਾਰ ਐ ਤਾਂ ਕਰਕੇ।
ਹਾਂ ਦੇਖੋ ਪਤਾ ਕੀ ਅੱਜ-ਕੱਲ੍ਹ ਤਾਂ ਦੇਖੋ ਬੈਂਕਟ ਹਾਲ ਚ ਹੀ ਮਹਿਮਾਨ ਆਦੇ ਨੇ ਸਾਰੇ, ਉੱਥੇ ਜਾ ਰਿਹਾ ਆਪਣਾ ਸ਼ਗਨ ਦਿਤਾ ਉਹਨਾਂ ਨੇ ਉੱਥੇ ਮੁੜ ਕੇ ਵਾਪਸ ਘਰ ਦੇ ਵਿੱਚ ਤਾਂ ਜਿਹੜੇ ਖਾਸ ਦੋ ਚਾਰ ਹੁੰਦੇ ਉਹੀ ਆਦੇ ਨੇ ਬਾਗੇ ਤਾਂ ਸਾਰੇ ਬਚਾਰੇ ਬੈਂਕਟ ਹਾਲ ਚ ਬਾਗ ਚ ਮੁੜ ਜਾਂਦੇ ਨੇ, ਸਾਰੇ ਇਸ ਤਰ੍ਹਾਂ ਹੁੰਦ
ਤੇ ਪਹਿਲਾਂ-ਪਹਿਲਾਂ ਮਤਲਬ ਵੀ ਮੀਨੇ ਮੀਨੇ ਪਹਿਲਾਂ ਆ ਜਾਂਦੇ ਸੀ ਉਹ ਫੇਰ ਕੰਮ ਵੀ ਕਰਾਦੇ ਸੀ ਨਾ ਹੁਣ ਤਾਂ ਕਿਸੇ ਨੂੰ ਕੰਮ ਕਰਾਣ ਦਾ ਤਾਂ ਹੈ ਹੀ ਨੀ ਤੇ ਬਸ ਪਹਿਲਾਂ ਬੁੱਕ ਕੀਤਾ ਤੇ ਬਸ ਓਹੀ ਆਪਦੇ ਬਸ ਵੀ ਘਰੋਂ ਤਿਆਰ ਹੋ ਕੇ ਜਾਣਾ।
ਹਾਂ ਸਾਡੇ ਤਾਂ ਪਿੰਡ ਚ ਨਾ ਹੁਣ ਵੀ ਪਿੰਡਾਂ ਚ ਸਾਡੇ ਜਦ ਵਿਆਹ ਫੰਕਸ਼ਨ ਹੁੰਦੇ ਨੇ ਘੱਟੋ-ਘੱਟ ਪੰਦਰਾਂ ਦਿਨ ਪਹਿਲਾਂ ਤਾਂ ਜਿਹੜੇ ਉਹ ਲੱਗਦੇ ਨਾ ਕੁੜੀਆਂ ਨੂੰ ਬਾਣ ਮੁੰਡਿਆਂ ਨੂੰ ਬਾਣ ਲੱਗਦੇ ਬਾਣ ਆਖ ਨੇ ਸਾਡੇ ਇੱਧਰ, ਜਿਹੜੇ ਚੌਕੀ ਤੇ ਚੜਾਨਾ ਕਦੇ ਇਹਨਾਂ ਦੇ ਪਾਣੀ ਪਾਣਾ ਸਿਰਾ ਤੇ ਇਸ ਤਰ੍ਹਾਂ ਕਰਦੇ ਉਹ ਰਸਮ ਹੁੰਦੀਆਂ ਨੇ ਵਿਆਹ ਤੋਂ ਪਹਿਲਾਂ ਈ, ਤੇ ਇਹ ਮਤਲਬ ਸਾਡੇ ਪਿੰਡਾਂ ਚ ਹੁਣ ਵੀ ਦਸ ਪੰਦਰਾਂ ਦਿਨ ਪਹਿਲਾਂ ਨਿਕਲ ਸ਼ੁਰੂ ਹੋ ਜਾਂਦੀਆਂ ਨੇ ਕਰਨੀਆਂ ਤੇ ਤੇ ਬੜਾ ਸ਼ੌਕ ਹੁੰਦਾ ਕਈ ਜਿਹੜੇ ਪਿੰਡਾਂ ਦੇ ਔਰਤ ਆ ਕੇ ਇਕੱਠੇ ਹੋ ਕੇ ਨੇ ਗੀਤ ਅਹ ਉਹ ਅਹ ਗਾਂਦੇ ਨੇ, ਗੀਤ ਗਾਦੇ ਨੇ, ਨਾਲੇ ਭੰਗੜਾ ਪਾਦੇ ਨੇ ਇਸਦਾ ਸਾਰੇ ਮਤਲਬ ਖੁਸ਼ੀਆਂ ਮਨਾਦੇ ਨੇ ਬੜਾ ਉਹ ਹੁੰਦਾ ਗਾ ਸਾਡੇ ਪਿੰਡ ਤਾ ਹੁਣ ਵੀ ਰਿਵਾਜ਼ ਹੈਗਾ ਪਰ ਪਹਿਲੇ ਜਿੰਨੀ ਖੁਸ਼ੀ ਹੁੰਦੀ ਸੀ ਨਾ ਪਹਿਲੇ ਬੜਾ ਮਤਲਬ ਸੌ ਡੇਢ ਸੌ ਬੰਦਾ ਇਕੱਠਾ ਹੋ ਜਾਂਦਾ ਸੀ। ਹੁਣ ਇਨਾ ਨੀ ਹੁੰਦਾ ਹੁਣ ਤਾਂ ਪਰਿਵਾਰ ਦੇ ਹੀ ਜਨਾਨੀਆਂ ਹੁੰਦਿਆਂ ਨੇ,
ਆਪਸ ਚ ਲੜਦੇ ਆ ਆਪਸ ਚ ਲੜ ਪੈਂਦੇ ਐ।
ਹਾਂ ਬੜੇ ਲੜਾਈ ਝਗੜੇ ਬਹੁਤ ਹੋ ਗਏ ਹੁਣ ਮਤਲਬ ਇੱਕ ਦੂਸਰੇ ਤੋਂ ਮਤਲਬ ਖਿੱਚਦੇ ਨੇ ਮਤਲਬ ਇਹ ਇਹਦੇ ਇਹਨਾਂ ਦੇ ਘਰ ਖੁਸ਼ੀ ਐ ਸਾਡੇ ਘਰ ਨੀ ਖੁਸ਼ੀ ਜੀਨਾ ਜੀ ਇਹਨਾਂ ਦੇ ਇਹ ਵੀ ਨੀ ਇਸ ਤਰ੍ਹਾਂ ਬੰਦੇ ਦੇ ਦਵੈਸ ਭਾਵਨਾ ਪੈਦਾ ਹੋ ਗਈ ਬੰਦੇ ਦੇ ਅੰਦਰ
ਹਾਂਜੀ ਤੇ ਪਹਿਲਾਂ ਦੇ ਦੂਰ ਦੇ ਰਿਸ਼ਤੇਦਾਰੀ ਚ ਵੀ ਚਲੇ ਜਾਂਦੇ ਸੀ ਹੁਣ ਤਾਂ ਜਿਵੇਂ ਨਾ ਮਾਹੌਲ ਹੀ ਨੀ ਹੈਗਾ ਜਾਣ ਦਾ ਕਿਤੇ
ਹੋਰ ਬਿਲਕੁਲ, ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਪਹਿਲੇ ਤਾਂ ਕਹਿੰਦੇ ਯਾਰ ਦੋਸਤ ਇੰਨੇ ਆ ਜਾਂਦੇ ਹੁੰਦੇ ਸੀ ਕਿ ਚਲੋ ਯਾਰ ਵਿਆਹ ਚਲੋ ਚਲੀਏ ਚੱਲੀਏ ਕੋਈ ਪੁੱਛਦਾ ਨੀ ਸੀਗਾ ਮਤਲਬ ਕਿ ਬਾਈ ਕੌਣ ਐ ਕੌਣ ਨਹੀਂ ਕਿਉਂਕਿ ਸਾਰੇ ਤੇ ਪਿਆਰ ਹੁੰਦਾ ਸੀ ਨਾ ਉਹ ਨੀ ਹੁੰਦਾ ਸੀ। ਕਿ ਮਤਲਬ ਇੱਕ ਨਫ਼ਰਤ ਕਰਦੇ ਹੁੰਦੇ ਸੀ ਇੱਕ ਦੂਜੇ ਤੋਂ ਹੁਣ ਤਾਂ ਬੰਦੇ ਨੂੰ ਪੁੱਛਦੇ ਆ ਬਈ ਕੌਣ ਆ ਗਿਆ ਤੂੰ ਕਿਉਂ ਲਿਆਇਆ ਇਹਨੂੰ ਇਸ ਤਰ੍ਹਾਂ ਕਰਦੇ ਨੇ ਹਨਾ ਕਿਸੇ ਦੇ ਨਾਲ ਚਲੇ ਜਾਏ ਕੋਈ ਯਾਰ ਮ ਚਲਾ ਜਾਏ ਕਹਿੰਦੇ ਕਿ ਵੀ ਇਹਨੂੰ ਕਿਉਂ ਲਿਆਇ ਪਤਾ ਕਿੱਥੇ ਕਿੱਥੇ ਬੰਦਾ ਕਿਹੜਾ ਬੰਦਾ ਕੀ ਕਰਦਾ ਕੋਈ ਪਤਾ ਨਹੀਂ ਇਸ ਤਰ੍ਹਾਂ ਕਿਓ ਲਿਆਇਆ ਇਹ ਇਸ ਤਰ੍ਹਾਂ ਸੋ ਗੱਲਾਂ ਕਰਦੇ ਨੇ ਅੱਜ-ਕੱਲ੍ਹ
ਤੇ ਅੱਜ-ਕੱਲ ਤਾਂ ਵੈਸੇ ਵੀ ਪਹਿਲਾਂ ਸਾਰਾ ਸਮਾਨ ਤਿਆਰ ਕਰਦੇ ਆ ਵਿਆਹ ਦਾ ਫੇਰ ਵਿਆਹ ਧਰਦੇ ਆ ਵੀ ਹਾਂ ਸ ਔਖਾ ਹੋ ਜਾਂਦਾ
ਹਾਂ ਹਾਂ ਬਿਲਕੁਲ ਜੀ ਬਿਲਕੁਲ ਇਹੀ ਪਹਿਲੇ ਤਾਂ ਦੇਖ ਜਿਹੜੇ ਵਿਆਹ ਹੁੰਦੇ ਸੀ ਨਾ ਗਰਮੀਆਂ ਦੇ ਮੌਸਮ ਤੇ ਹੋਣ ਜਾਂਦੇ ਸੀ ਪਹਿਲੇ ਗਰਮੀਆਂ ਦੇ ਮੌਸਮ ਹੁੰਦੇ ਸੀ ਕਿ ਮੈਂ ਦੀ ਜਿਵੇਂ ਹੋਲੀ ਤੋਂ ਬਾਅਦ ਹੋਲੀ ਆਉਂਦੀ ਨਾ ਹੋਲੀ ਤੋਂ ਬਾਅਦ ਹੁੰਦੇ ਸੀਗੇ ਕਿਉਂਕਿ ਉਸ ਵੇਲੇ ਨਾ ਮੌਸਮ ਇੰਨਾ ਵਧੀਆ ਹੁੰਦਾ ਹੈ ਨਾ ਗਰਮੀ ਨਾ ਸਰਦੀ ਨਾਲੇ ਬੰਦਾ ਅਹ ਆਰਾਮ ਨਾਲ ਸੋ ਸਕਦਾ ਨਾ ਆਰਾਮ ਨਾਲ ਉੱਠ ਸਕਦਾ ਕੋਈ ਨਾ ਬੜਾ ਉਹ ਹੁੰਦਾ ਸੀ ਹੁਣ ਤਾਂ ਜਿਹੜ ਨੇ ਪਿੰ ਸ਼ਹਿਰਾਂ ਦੇ ਵਿੱਚ ਕਰਦੇ ਨੇ
ਹਾਂਜੀ ਤੇ ਫੇਰ ਨਾ ਉਹ ਮਤਲਬ ਮਿਠਾਈਆਂ ਵੀ ਤਾਂ ਬਣਾਉਂਦੇ ਸੀ ਜਿਵੇਂ ਪਿੰਡਾਂ ਚ ਪਹਿਲਾਂ ਹੀ ਲੱਗ ਜਾਂਦੇ ਸੀ ਤੇ ਮਤਲਬ ਚਾਵਾਂ ਤਾਂ ਆਮ ਹੀ ਨੀ ਚਲਦੀਆਂ ਸੀ ਚਾਵਾਂ ਹੋਗ ਜਲੇਬੀਆਂ ਵਗੈਰਾ ਤਾਂ ਓਵੀ ਚਲਦੀਆਂ ਸੀ ਤੇ ਹੁਣ ਤਾਂ ਏ ਬਸ ਪੀਜ਼ੇ ਬਰਗਰ ਚੱਲ ਗਏ
ਪੀਜ਼ੇ ਬਰਗਰ ਹੋ ਗਏ ਚੌਮਿਨ ਇਹ ਚੀਜ਼ਾਂ ਅਲੱਗ ਹੁੰਦੀਆਂ ਨੇ ਮਿੱਠਾ ਫਰੂਟ ਇਹ ਉਹ ਚੀਜ਼ਾਂ ਹ ਪਤਾ ਨੀ ਕੀ ਕੀ ਚੀਜ਼ ਆ ਗਈ ਹੁਣ ਤਾਂ ਪਤਾਂ ਹੀ ਲੱਗਦਾ ਵੀ ਕਿ ਬੰਦੇ ਨੂੰ ਕ ਕਈ ਵਾਰੀ ਦਾ ਆਪ ਪਿੰਡੋ ਜਿਹੜਾ ਪਿੰਡ ਤੋਂ ਬੰਦਾ ਆਉਂਦਾ ਉਹ ਤਾਂ ਵੇਖ ਕੇ ਹੈਰਾਨ ਹੋ ਜਾਂਦਾ ਕਿ ਭਾਈ ਕੀ ਕੀ ਖਾਈਏ ਕੀ ਅ ਉਹਨੂੰ ਪਤਾ ਨੀ ਹੁੰਦਾ ਵਿਚਾਰਿਆਂ ਨੂੰ ਕਈਆਂ ਨੂੰ
ਹਾਂਜੀ ਤੇ ਪਿੰਡਾਂ ਵਾਲਿਆਂ ਦੇ ਪੱਚਦੇ ਵੀ ਨਾ ਨ ਨਾ ਉਹ ਬਜ਼ੁਰਗਾਂ ਦੇ ਤਾਂ ਉਹਨਾਂ ਨੂੰ ਜ਼ਿਆਦਾ।
ਹਾਂਜੀ ਬਿਲਕੁਲ ਜੀ ਬਿਲਕੁਲ। ਅੱਜ ਕੱਲ੍ਹ ਤਾਂ ਪਤਾ ਜਿਹੜੇ ਚੀਜ਼ਾਂ ਬਣਦੇ ਨੇ ਜਿਹੜੇ ਪਿੰਡਾਂ ਚ ਮਿਸ਼ਠਾਨ ਬਣਾਉਂਦੇ ਸੀ ਨਾ ਮਿਠਾਈ, ਮਿਠਾਈ ਬਣਦੀ ਸੀ। ਦੇਸੀ ਘਿਓ ਚ ਬਣਦੀ ਹੁੰਦੀ ਸੀ ਪਿਓਰ ਤੇਲ ਪਿਓਰ ਮਤਲਬ ਰਿਫਾਇੰਡ ਤਾਂ ਹੁੰਦਾ ਹੀ ਨਹੀਂ ਸੀਗਾ ਤੇਲ ਘਰੋ ਦਾ ਸਰੋਂ ਦਾ ਪਿਆ ਕੇ ਲਿਆਣਾ। ਉਹਨਾਂ ਨੇ ਤੇ ਫਿਰ ਉਹਦੇ ਵਿੱਚ ਮਿਠਿਆਈ ਬਣਨੀ। ਇਹ ਦੇਸੀ ਘਿਓ 'ਚ ਚੀਜ਼ਾਂ ਬਣਨੀਆਂ ਨੇ। ਉਹ ਚੀਜ਼ ਹੁੰਦੀ ਸੀ ਹੁਣ ਤਾਂ ਸਾਰੇ ਲੋਕਲ ਹੋ ਗਿਆ ਬੰਦਾ ਖਾਏ ਤਾਂ ਬਿਮਾਰ ਹੋ ਜਾਂਦਾ ਗਾ।
ਹਾਂਜੀ ਮੇਰੇ ਪਾਪਾ ਜੀ ਦੱਸਦੇ ਵੀ ਜਿਵੇਂ ਮੇਰੇ ਦਾਦਾ ਜੀ ਸੀ ਨਾ ਉਹ ਮਤਲਬ ਵੀ ਉਹ ਸਿੱਧੇ ਜਿਵੇਂ! ਘਿਓ ਪੀਂਦੇ ਆ ਨਾ ਜਿਵੇਂ ਆਪਾਂ ਪਾਣੀ ਪੀਂਦੇ ਕਹਿੰਦੇ ਉਵੇਂ ਪੀ ਲੈਂਦੇ ਸੀ ਮੈਂ ਕਿਹਾ ਹੁਣ ਤਾਂ ਜਮ੍ਹਾਂ ਹੀ ਨਹੀਂ ਪਚਦਾ।
ਹਾਂ ਹੋਰ ਬਿਲਕੁਲ ਜੀ ਸਹੀ ਗੱਲ ਹੈ ਇਸ ਤਰ੍ਹਾਂ ਹੀ ਹੁੰਦਾ ਸੀ ਜੀ ਪਹਿਲੇ ਮਤਲਬ ਇਸ ਤਰ੍ਹਾਂ ਹੀ ਮਤਲਬ ਜਿਵੇਂ ਮੱਝਾਂ ਤੋਂ ਦੁੱਧ ਚੋਣਾ ਨਾ ਉਹਨਾਂ ਨੇ ਉਹ ਥੱਲੇ ਹੀ ਗਿਲਾਸ ਰੱਖ ਕੇ ਉਵੇਂ ਪੀ ਜਾਣਾ ਇਸ ਤਰ੍ਹਾਂ ਹੀ ਅਸੀ ਇਹ ਹਾਂਜੀ ਹਾਂਜੀ ਹਾਂਜੀ। ਹੁਣ ਤਾਂ ਕਿੱਥੇ ਜਿਹੜਾ ਪੁਰਾਣਾ ਜ਼ਮਾਨਾ ਸੀ ਨਾ ਉਹ ਬਹੁਤ ਵਧੀਆ ਸੀ। ਹੁਣ ਤਾਂ ਆਰਟੀਫਿਸ਼ਅਲ ਜ਼ਮਾਨਾ ਆ ਗਿਆ ਆਰਟੀਫਿਸ਼ਅਲ ਚੀਜ਼ਾਂ ਦਾ ਹੀ ਵੋ ਹੈਗਾ ਦੇਖੋ ਜਿਹੜੀ ਚੀਜ਼ ਹੈ ਨਾ ਆਰਟੀਫਿਸ਼ਅਲ ਚੀਜ਼ਾਂ ਦਾ ਜ਼ਮਾਨਾ ਹੈਗਾ ਆਰਟੀਫਿਸ਼ਲੀ ਲੋਕ ਬਣ ਗਏ ਨੇ ਸਾਰੇ। ਅੰਦਰੋਂ ਕੁਝ ਹੋਰ ਹੁੰਦੇ ਨੇ ਬਾਹਰ ਕੁਛ ਹੋਰ ਹੁੰਦੇ ਨੇ। ਤੇ ਜਿਸ ਤਰ੍ਹਾਂ ਕਹਿ ਲਈਏ ਬੰਦੇ ਵੀ ਇਸ ਤਰ੍ਹਾਂ ਜ਼ਮਾਨਾ ਵੀ ਇਸ ਤਰ੍ਹਾਂ ਦਾ ਹੋ ਗਿਆ। ਪਹਿਲੇ ਓਰੀਜਨਲ ਹੁੰਦਾ ਸੀ ਸਾਰਾ ਕੁਛ ਪਿਓਰ ਹੁੰਦਾ ਸੀ। ਹ ਜਣੇ ਬੰਦਾ ਵੀ ਇਸ ਤਰ੍ਹਾਂ ਹੀ ਹੁੰਦਾ ਤੇ ਜਵਾਨਾ ਵੀ ਇਸ ਤਰ੍ਹਾਂ
ਮੈਂ ਤਾਂ ਕਦੇ ਕਦੇ ਸੋਚਦੀ ਮੈਂ ਤਾਂ ਉਸ ਟਾਈਮ ਚ ਹੋਣਾ ਸੀ ਤੇ ਬਸ ਉਸ ਟਾਈਮ ਚ ਹੀ ਖ਼। ਤਮ ਹੋ ਜਾਣਾ ਸੀ।
ਚਲੋ ਤੁਹਾਡੀ ਸੋਚ ਵਧੀਆ ਚਲੋ। ਹਾਂ ਹਾਂਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਕਰਕੇ ਮੈਂ ਕਰਾਂ ਤੁਹਾਨੂੰ ਇੱਧਰੋਂ ਹਾਂਜੀ ਹਾਂ। ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਤੁਹਾਡਾ' ਮੈਂ